ਹੈਲੋ ਸਤਿ ਸ਼੍ਰੀ ਅਕਾਲ ਭਾਜੀ
ਘਰ ਪਰਿਵਾਰ ਵਧੀਆ ਤੁਹਾਡਾ
ਹਾਂ ਵਧੀਆ ਹੋਰ ਤੁਸੀਂ ਸੁਣਾਓ
ਮੈਂ ਤੇ ਵਧੀਆ ਜੀ
ਕੀ ਕਰ ਰਹੇ ਜੀ ਅੱਜ ਕੱਲ੍ਹ
ਵਧੀਆ ਜੀ ਅੱਜ ਕੱਲ ਜਿੰਮ ਦਾ ਫਾਇਦਾ ਵੀ ਦੇਖੋ ਕਿਨੇ ਹੋਣ ਬੰਦਾ ਦਾ ਸਰੀਰ ਵਧੀਆ ਰਹਿੰਦਾ ਜਿੰਮ ਕਰਕੇ
ਤੁਹਾਡੀ ਆਵਾਜ਼ ਘੱਟ ਆ ਰਹੀ ਐ ਭਾਜੀ
ਬੰਦਾ ਸਵੇਰੇ ਉੱਠ ਕੇ ਸ਼ਾਮੀ ਜਾਏ ਜੇ
ਆ ਸਹੀ ਗੱਲ ਐ ਜੀ
ਵਰਕ ਆਊਟ ਕਰੇ ਬਿਨਾਂ ਸਪਲੀਮੈਂਟ ਤੋਂ ਕਿਉਂਕਿ ਆਜ ਕੱਲ
ਹੂੰ
ਪਤੈ ਕੀ ਏ ਜੀ ਸਪਲੀਮੈਂਟ ਨਾਲ ਸਰੀਰ ਨੂੰ ਨੁਕਸਾਨ ਕਿੰਨੇ ਨੇ।
ਹਾਂ ਕਈ ਬੰਦੇ ਐ ਕੈ ਰਏ ਨੇ ਬਈ ਮੇਰੀ ਬੋਡੀ ਜਲਦੀ ਬੰਨੇਗੀ। ਓ ਸਟੀਰਿਓਇਡਸ ਲੈ ਰੇ ਨੇ, ਡੱਬੇ ਖਾ ਰੇ ਨੇ। ਐ ਖਾਣੇ ਨੀ ਚਾਈਦੇ।
ਨੁਕਸਾਨ ਕਿੰਨਾ ਹੈਗੈ ਸ਼ਰੀਰ ਨੂੰ ਤੁਸੀ ਐ ਤੇ ਵੇਖੋ।
ਬੋਤ ਨੁਕਸਾਨ ਹੈਗੈ ਇਸ ਗੱਲ ਦਾ।
ਓ ਹੋ ਈ ਏ ਨਾ ਜੇ ਬੰਦੇ ਦਾ ਜੀਵਨ ਸਰੀਰ ਸਈ ਰਏਗਾ ਤੇਹ ਤਾਂਈ ਕੁੱਛ ਕਰੇਗਾ ਨਾ ਜਿੰਦਗੀ ਜੇ ਓ ਸ਼ਰੀਰ ਡੱਬੇ ਡੁੱਬੇ ਖਾ ਕੇ ਸ਼ਰੀਰ ਮਾਰ ਲਿਆ ਓ ਕੀ ਫਾਇਦਾ ਮਰ ਗਏ ਬਾਦ 'ਚੋਂ
ਹਾਂ ਕਈ ਬੰਦੇ ਹੁਨ ਮਰ ਗਏ ਨੇ, ਕਈ ਬੱਚੇ ਮਰ ਗਏ ਨੇ, ਅ ਟ੍ਰੇਨਰ ਕੈਂਦੇ ਨੇ ਬਈ ਐ ਲੋ, ਓ ਲੋ। ਓ ਤਾਂ ਕੈਨਗੇ। ਓਨਾਂ ਨੂੰ ਤਾਂ ਪੈਸੇ ਕਮਾਣੇ ਨੇ।
ਬਸ ਓਈ ਓ ਓਨਾਂ ਨੇ ਤਾਂ ਆਪਣਾ ਪ੍ਰੋਡਕਟ ਵੇਚਨੈ ਜੀ।
ਹਾਂ ਦੂਜੇ ਐ ਥੋੜਾ ਨਾ ਸੋਚਨਗੇ ਏਨੂੰ ਕੀ ਹੋਏਗਾ, ਕੀ ਨਈ ਹੋਏਗਾ।
ਓਨਾ ਨੇ ਤੇ ਜੀ ਆਪਣਾ ਘਰ ਵੇਖਨੈ
ਹਾਂ, ਐ ਤਾਂ ਗੱਲ ਏ। ਤੇ ਜਿਮ ਜਾ-ਜਾ ਕੇ ਲੋਕੀ ਆਪਣਾ ਸ਼ਰੀਰ ਬਨਾਂਨਦੇ ਨੇ। ਲੋਕੀ ਕੈ ਰੇ ਨੇ ਬਈ ਮੈਂ ਆਪਣਾ ਸ਼ਰੀਰ ਬਨਾਨੈ ਪਰ ਕਈ ਟ੍ਰੇਨਰ ਓਨਾਂ ਨੂੰ ਆਪਨੀ ਗੱਲਾਂ 'ਚ ਲਾ ਲੈਂਦੇ ਨੇ ਬਈ ਡੱਬ ਡੱਬੇ ਲੈ ਜਲ ਦੀ ਸ਼ਰੀਰ ਬੰਨੇਗਾ। ਐ ਕਰ, ਓ ਕਰ। ਓ ਓਹਨਾਂ ਦੀ ਗੱਲਾਂ ਇੱਚ ਆ ਜਾਂਦੇ ਨੇ।
ਐ ਤੇ ਜੀ ਆਪਣੇ ਉੱਪਰ ਹੋਂਦੈ ਜੀ। ਵੇਖੋ ਬੰਦੇ ਨੈਚੁਰਲ ਬੋਡੀ ਬਨਾਵੇ, ਘਰ ਦਾ ਖਾਣਾ ਖਾਵੇ ਵਧੀਆ ਅੰਡੇ-ਉਡੇ, ਮੀਟ-ਮੂਟ ਖਾਵੇ
ਡਾਈਟ ਡਾਈਟ ਹੋਵੇ ਵਧੀਆ
ਹੂੰ-ਹੂੰ। ਘਰ ਦੀ ਡਾਈਟ ਖਾਵੇ, ਐ ਡੱਬੇ-ਡੁੱਬੇ ਕੱਠੇ ਕਰੀ ਜਾਂਦੈ।
ਮੈਂ ਕਿਆ ਰੈਨ ਦੇ। ਆਈਸਤਾ-ਆਈਸਤਾ ਕਈ ਲੋਕੀ ਤੇ ਜੀ ਪ੍ਰੋਟੀਨ ਲੇ ਆ ਲੋ, ਓ ਲੋ।
ਹੂੰ ਸ਼ਵੈਸ਼ਟਰੋਇਡ ਲੈ ਕੇ, ਕਈ ਏ ਟੀਕੇ ਲਾਈ ਜਾਂਦੇ ਆ।
ਸ਼ਰੀਰ ਨੂੰ ਬੜਾ ਨੁਕਸਾਨ ਕਰਦੀ ਵੀ ਐ ਚੀਜ।
ਐ ਤਾਂ ਗੱਲ ਏ, ਹੁਨ ਆਪਾਂ ਸਵੇਰੇ-ਸਵੇਰੇ ਜਿੰਮ ਜਾਈਦੈ, ਪੰਜ ਵਜੇ।
ਹਾਂਜੀ।
ਤੇ ਪੰਜ ਵਜੇ ਤੇ ਓ ਚਾਏ ਛੇ ਵਜੇ ਕਰ ਲੇ ਚਾਏ ਸੱਤ ਵਜੇ ਕਰ ਲੇ ਸਵੇਰੇ-ਸਵੇਰੇ ਪੈਲੇ ਕੀ ਕਰਨੇ ਆਂ। ਅਸੀ
ਹੂੰ-ਹੂੰ।
ਬਲ
ਮੈਂ ਤੇ ਯ ਹਜੇ ਸ਼ੁਰੂ ਕਰਾਂਗਾ ਜਿੱਮ। ਮੈਂ ਜਾਂਦਾ ਨੀ ਹਜੇ।
ਵਧੀਆ ਗੱਲ ਏ ਜਿੱਮ ਕਰਨੀ। ਯੋਗਾ ਵਗੈਰਾ ਕਰਤੇ ਓ?
ਹਾਂ, ਥੋੜੀ ਬੋਤੀ ਕਰ ਲੈਂਨੇ ਆ ਯੋਗਾ।
ਸਰੀਰ ਫਿਟ ਰਸਤੇ ਵਾਸਤੇ ਤਾਂ ਯੋਗਾ ਵਗੈਰਾ ਕਰ ਲੋ ਚਾਏ ਜੋ ਮਰਜੀ ਕਰ ਲੋ।
ਦੇਖੋ ਜੀ ਤੁਸੀ ਬੰਦਾ ਅਗਰ ਖੇਲਨਾ, ਖੇਲਦਾ ਕੁੱਦਦਾ ਰੇ ਨਾ ਆਪਣਾ ਕ੍ਰਿਕ ਕਰੁਕਟ ਖੇਲਨ ਜਾਵੇ ਓਦਾ ਸ਼ਰੀਰ ਨੌਵੇਂ ਈ ਸਈ ਰਏਗਾ। ਜੇੜਾ ਘਰ ਬੈਠਾ ਫੇੜ ਬੈ-ਬੈ ਕੇ ਬਨ ਜੇਗਾ, ਓਦਾ ਕੁਛ ਨੀ ਬਨਨਾ।
ਐ ਤੇ ਗੱਲ ਏ। ਜੇੜਾ ਘਰ ਬੈਠਾ-ਬੈਠਾ ਫੋਨ ਚਲਾਏਗਾ, ਰੀਲਾਂ ਵੇਖੇਗਾ ਉਹ ਤਾਂ ਫਿਰ ਰੀਲਾ ਜੋਗਾ ਹੀ ਰਹਿ ਜਾਏਗਾ।
ਹੁਣ ਤੁਸੀਂ ਵੇਖੋ ਸਾਡੀ ਗਲੀ'ਚ ਇੱਕ ਮੁੰਡਾ ਹੈਗਾ ਹੈ।
ਹਮ
ਉਹ ਹੁਣ ਸਾਰਾ ਦਿਨ ਘਰ ਹੀ ਬੈਠਾ ਰਹਿੰਦਾਏ।
ਠੀਕ ਹ ਫੋਨ ਦੇ ਚੱਕਰ ਵਿੱਚ ਖ਼ਤਮ ਹੋਈ ਪਈ ਹੈ।
ਹਾਂਜੀ
ਫੋਨ, ਉਹਨਾਂ ਨੂੰ ਫੋਨ ਨਾ ਮਿਲੇ ਕਿਣੇ ਤਾਂ ਕਹਿਣ ਬਈ
ਫਾਂਸੀ ਲਿਲੇ ਨ, ਫਾਂਸੀ।
ਏ ਤਾਂ ਕੱਲ ਦੇ
ਹ, ਪਤਾ ਕੀ ਏ ਜੀ, ਫੋਨਾਂ ਨੇ ਬੜੇ ਬੇੜਾਗਰਕ ਕਰਤਾ ਲੋਕਾਂ ਨੇ। ਹੋਰ ਫ਼ਾਇਦਾ ਵੀ ਹੈਗੇਨੇ, ਫੋਨਾਂ ਦੇ ਨੁਕਸਾਨ ।
ਕਹਦੇ ਹੈਗੇ ਨੇ ਬਈ, ਤੁਸੀਂ ਫੋਨ ਤੋਂ ਪੈਸੇ ਕਮਾ ਸਕਦੇ ਓ? ਯੂਟਿਊਬ ਤੇ ਵਲੋਗ ਪਾ ਸਕਦੇ ਹੋ ਇ-ਇੰਸਟਾਗ੍ਰਾਮ ਤੇ ਰੀਲ ਪਾ ਸਕਦੇ ਓ ਆਪਣਾ ਪੇਜ ਬਣਾ ਸਕਦੇ ਹੋ
ਕੁਛ ਫੂਡ ਔਡਰ ਕਰ ਲੈਂਦਾ ੲ ਬੰਦਾ, ਔਨਲਾਈਨ ਸ਼ੋਪਿੰਗ ਕਰ ਲੈਂਦਾ ਏ। ਬਿੱਲ ਪੇ ਕਰ ਲੈਂਦਾ ਆ
ਤੁਸੀਂ ਫੋਨ ਦਾ ਮਿਸਯੂਜ ਕਰੋਗੇ, ਉਹ ਤਾਂ ਫੇਰ ਗ਼ਲਤ ਏ ਨਾ
ਹਾਂ ਉਹ ਮਿਸਯੁਸ ਨਾ ਕਰੋ
ਬੰਦਾ ਬਾਹਰ ਜਾਏ ਖੇਡੇ ਕੁਦੇ
ਆਪਣਾ ਸ਼ਰੀਰ ਨੂੰ ਵਧੀਆ ਰੱਖੇ ਫਿਜ਼ਕਲੀ
ਹੂੰ।
ਕਿਉਂ ਭਾਜੀ
ਐ ਤਾ ਗੱਲ ਏ
ਬੰਦਾ ਆਪਣਾ ਸ਼ਰੀਰ ਤ ਜ਼ਿਆਦਾ ਜ਼ਿਆਦਾ ਧਿਆਨ ਦਿਓ ਸ਼ਰੀਰ ਦਾ, ਕਿਉਂਕਿ ਸ਼ਰੀਰ ਨਾਲ ਹੀ ਜ਼ਿੰਦਗੀ ਹੈਗੀ ਏ। ਨੀ ਤੇ ਇਹ ਸ਼ਰੀਰ ਨ ਹੋਊਗਾ ਜ਼ਿੰਦਗੀ ਖਤਮ ਹੈਗੀ
ਹੂੰ, ਬਸ ਅੱਜ ਕੱਲ੍ਹ ਲੋਕਾਂ ਦੇ ਅੱਜ ਕੱਲ ਲੋਕਾਂ ਦੇ ਕਹਿਣੇ ਚ ਨਾ ਆਯੋ ਬਈ ਤੂੰ ਐ ਲ ਡੱਬਾ ਲੈ-ਲੈ ਇਹ ਲ ਡੱਬਾ ਲੈ-ਲੈ। ਉਹਨਾ ਨੇ ਤਾਂ ਇਹ ਸੋਚਨਾ ਏ ਬਈ ਉਹਨਾਂ ਨੇ ਆਪਣਾ ਸ਼ਰੀਰ ਵੇਖਣਾ ਹੇ, ਤੁਾਡਾ ਨੀ ਵੇਖਣਾ
ਉਹਨਾਂ ਦੇ ਜੀ ਪਤਾ ਹੇ ਕੀ ਐ, ਉਹਨਾਂ ਨੇ ਜਿਹੜੇ ਹੁੰਦੇ ਨਾ ਜਿੰਮ ਟ੍ਰੇਨਰ
ਉਹਨਾਂ ਨੇ ਆਪਣੇ ਪੈਹੇ ਕਮਾਣੇ ਨੇ, ਡੱਬੇ ਵੇਚ ਕੇ
ਏ ਤਾਂ ਗੱਲ ਏ
ਉਹ ਤੁਹਾਨੂੰ ਇਸ ਹਿਸਾਬ ਦਾ ਏਕਸਪਲੇਨ ਕਰਨਗੇ ਨਾ, ਤੁਸੀਂ ਕਹੋਗੇ ਵਾਕਈ ਬੜੀ ਵਧੀਆ ਚੀਜ਼ ੲ ਪਰ ਐ ਨੀ ਪਤਾ ਕਿ ਨੁਕਸਾਨ ਬੜਾ ਜੀ ਐ ਇਸ ਚੀਜ਼ ਦਾ
ਬ-ਏ-ਉਹ ਐਕਸਪਰਟ ਹੋ ਗਏ ਨੇ ਇਸ ਚੀਜ਼ ਇਚ
ਹਾਂ ਪਤਾ ਏ ਕੀ ਜਿਹੜੇ ਨਵੇਂ-ਨਵੇਂ ਮੁੰਡੇ ਜੁਆਇਨ ਕਰਦੇ ਨਾ
ਪੈਲਸ । ਹੂੰ। ਗੱਲਾਂ ਈ ਸੁਣਾਓ ਸਭ ਤੋਂ ਵੱਡੀ ਗੱਲ ਤਾਂ ਹੈਗੀ ਏ
ਆਹ ਵ ਹੁਣ ਗੱਲ ਹੋਈ ਆ। ਉਹ ਤਾਂ ਕੀ ਜ਼ਿਆਦਾ ਜੀ ਅਗਲੇ ਹੈ ਕਿ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ, ਐਸਟ੍ਰੋਇਡ ਲੈ ਕੇ ਬੀ ਏਦੀ ਗੰਦੀ ਚੀਜ਼ਾਂਪਤਾ ਕਿੱਦਾਂ ਨੁਕਸਾਨ ਹੁੰਦਾ ਸਰੀਰ ਨੂੰ
ਦੱਬੇ ਨ ਲਵੋ ਜੋ ਮਰਜ਼ੀ ਲੈਲੋ ਘਰ ਦਾ ਖਾਣਾ ਖਾਓ, ਸੱਤੂ ਖਾਓ, ਜੋ ਮਰਜ਼ੀ ਖਾਓ ਡਾਇਟ ਲਓ ਘਰ ਦੀ, ਪਨੀਰ ਹੋ ਗਿਆ ਬਾਕੀ ਘੀ ਦੇਸੀ ਘੀ, ਦੁੱਧ ਹੋ ਗਿਆ, ਇਹ-ਇਹ ਚੀਜ਼ਾਂ ਲਓ ਸ਼ਰੀਰ ਬਣਾਓ ਵਧੀਆ ਜਿਵੇੇ ਸ਼ਰੀਰ ਵ ਹਾਂ ਸ਼ਰੀਰ ਵਧੀਆ ਬਣਾਓ ਤੇ ਨੈਚੁਰਲ ਬਣਾਓ। ਡਬੇ ਨਾਲ ਨਾ ਬਣਾਉ ਚਾਏ ਲੱਗ ਜਾਣ ਸਾਲ ਚਾਹੇ ਲੱਗ ਜਾਣ ਦੋ ਸਾਲ ਚਾਹੇ ਪੰਜ ਸਾਲ ਲੱਗ ਜਾਣ, ਬਣਾਓ
ਜੇ ਡੱਬੇ ਵਾਲਾ ਸਰੀਰ ਕੋਈ ਫਾਇਦਾ ਨਹੀਂ ਹੈ ਜੀ ਜੇ ਤੁਸੀਂ ਡੱਬੇ ਵਾਲੇ ਸਰੀਰ ਨਾਲ ਬੋਡੀ ਬਣਾਓ ਵੇਖੋ
ਤੁਸੀਂ ਜਿੰਮ ਛੱਡ ਦਓ ਤੁਹਾਡਾ ਸਰੀਰ ਸਾਰਾ ਫੁੱਲ ਜਾਏਗਾ। ਉਹ ਤੁਸੀਂ ਨੈਚੁਰਲ ਬੋਡੀ ਬਣਾਓ ਨਾ ਅਗਰ ਨੈਚੁਰਲ ਤੁਸੀਂ ਜਿੰਮ ਵੀ ਛੱਡੋਗੇ ਤੁਹਾਨੂੰ ਇੰਨਾ ਫਰਕ ਨੀ ਪਏਗਾ ਸਰੀਰ ਨਾਲ।
ਫਰਕ ਤਾ ਪਏਗਾ ਹੀ ਨਹੀਂ ਤੇ ਅੱਜ ਕੱਲ੍ਹ ਦੇ ਜਨਰੇਸ਼ਨ ਦਾ ਕੀ ਕਰੀਏ ਹੁਣ ਡੱਬੇ ਖਾ ਕੇ ਆਪਣੇ ਆਪ ਦੀ ਹੀ ਜਾਨ ਲਿਆ
ਇਹ ਪਤਾ ਕੀ ਹੈ ਜੀ, ਇਹ ਤੇ ਸਰਕਾਰ ਨੂੰ ਬੰਦ ਕਰਨੇ ਚਾਹੀਦੇ ਨੇ ਡੱਬੇ -ਡੁੱਬੇ। ਜਿਹੜੀ ਨੁਕਸਾਨ ਕਰ ਰਹੀ ਬੱਚਿਆਂ ਨੂੰ।
ਹਮ ਇਹ ਤਾਂ ਗੱਲ ਏ।
ਜੇ ਸਰਕਾਰ ਬੈਨ ਹੀ ਕਰਦੇਗੀ ਤੇ ਕੋਈ ਖਾਏਗਾ ਨਹੀਂ ਤੇ ਕਿਸੇ ਨੂੰ ਕੁਛ ਹੋਏਗਾ ਹੀ ਨਹੀਂ।
ਹਾਂਜੀ ਇਹ ਤਾਂ ਗੱਲ ਹੈ, ਹੁਣ ਕਈ ਬੰਦੇ ਏ ਕਈ ਬੰਦੇ ਯੂਟਿਊਬ ਤੇ ਕਹਿੰਦੇ, ਨੇ ਇੰਸਟਾ ਤੇ ਕਹਿੰਦੇ ਨੇ। ਬਈ ਡੱਬੇ ਖਾਓ ਏ ਕਰੋ ਉਹ ਕਰੋ ਪਰ ਕਈ
ਭਾਜੀ ਪ੍ਰਮੋਸ਼ਨ ਕਰਦੇ ਨਾ ਉਹ ਜਾਣ ਕੇ ਉਹਨਾਂ ਦੀ। ਕੰਪਨੀ ਦੀ ਉਹਨਾ ਨੂੰ ਤਾਂ ਪੈਸੇ ਮਿਲ ਰਹੇ ਨੇ, ਉਹ ਆਪ ਥੋੜ੍ਹੀ ਖਾਂਦੇ ਨੇ।
ਹਾਂਜੀ ਇਹ ਤਾਂ ਗੱਲ ਹੈ ਏ ਪਰ ਕਈ ਬੰਦੇ ਐਸੇ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਬਈ ਸਪਲੀਮੈਂਟ ਨਾ ਲਓ। ਐ ਖਾਓ ਉਹ ਖਾਓ ਆਪਣਾ-ਆਪਣਾ। ਆਪਣੀ-ਆਪਣੀ ਉਹ ਦੱਸਦੇ ਨੇ ਖੁਰਾਕ ਬਈ ਮੈਂ ਖਾਂਦਾ ਮੈਂ ਜੋ ਪ੍ਰੋਟੀਨ ਲੈਣਾ ਤੇ ਮੈਂ ਸਾਰੇ ਡਰਾਈ ਫਰੂਟ ਮਿਕਸ ਕਰਕੇ ਪੀਸ ਕੇ ਉਹਨੂੰ ਦੁੱਧ ਨਾਲ ਲੈਦਾ।
ਨਾ ਉਹੀ ਗੱਲ
ਹਮ ਹਮ। ਕਈ ਲੋਕ ਵਧੀਆ ਐਕਸਪਲੇਨ ਕਰਦੇ ਨੇ ਕਈ ਲੋਕ ਕਹਿੰਦੇ ਨੇ ਡੱਬੇ ਖਾਓ ਹੁਣ ਡੱਬੇ।
ਭਾਜੀ ਉਹ ਪਤਾ ਕਿਹੜੇ ਲੋਕ ਹੁੰਦੇ ਨੇ ਉਹ ਸਭ ਪੈਹਾ ਖਾਂਦੇ ਨੇ ਕੰਪਨੀ ਦਾ ਜਿਹੜੇ ਜਿਵੇਂ ਮਸ਼ਹੂਰ ਹੁੰਦਾ ਨਾ ਕੋਈ ਬੰਦਾ। ਉਹ ਜਿਵੇਂ ਓਦਾ ਉਹ ਕਰਦਾ ਉਹਦੀ ਵੀਡੀਓ ਆਡੀਓ ਬਨਾਉਂਦਾ ਉਹ ਉਹ ਪੈਸੇ ਪ੍ਰਮੋਸ਼ਨ ਕਰਦਾ ਉਹਦੀ ਕਿ ਉਹਨਾ ਦਾ ਜ਼ਿਆਦਾ ਚੱਲੇ।
ਕੰਪਨੀ ਕਹਿੰਦੀ ਹੈ, ਬਈ ਸਾਡੀ ਪ੍ਰਮੋਸ਼ਨ ਕਰੋ ਪੈਸਿਆਂ ਦੇ
ਹੁਣ ਤੁਸੀਂ ਉਹਨੂੰ ਵੇਖ ਲਓ, ਸ਼ਾਹਰੁਖ ਖ਼ਾਨ ਨੂੰ ਵੇਖ ਲਓ। ਸ਼ਾਹਰੁਖ ਖਾਨ ਰਜਨੀ ਕੰਧੇ ਦਾ ਐਡ ਕਰਦਾ ਪਿਆ ਵੇਖੋ ਕੋਈ ਉਹ ਖਾਂਦਾ ਹੋਏਗਾ ਤੁਹਾਨੂੰ ਲੱਗਦਾ। ਫੇਰ।
ਹੁਣ ਕੰਪਨੀ ਪੈਸੇ ਦੇ ਰਹੀ ਆ ਉਹਨਾਂ ਨੂੰ ਹੁਣ ਆਪਾਂ ਕੀ ਕਰ ਸਕ
ਹਾਂ ਉਹੀ ਤਾਂ ਇਹ ਤੇ ਜਨਤਾ ਨੂੰ ਸਮਝਣਾ ਚਾਹੀਦਾ। ਬਾਈ ਕਿਹੜੀ ਚੀਜ਼ ਗਲਤ ਤੇ ਕਿਹੜੀ ਸਹੀ ਹੈ।
ਤੇ ਅ ਕਈ ਲੋਕ ਉਹ ਸਪਲੀਮੈਂਂਟ ਵੇਚਨ ਅਤੇ ਖਾਣ ਵਸਤੇ ਕੋਈ ਮਸ਼ਹੂਰ ਬੰਦੇ ਨੂੰ ਕਹਿੰਦੇ ਨੇ ਬਈ ਸਾਡੇ ਉਹਦਾ ਪ੍ਰਮੋਸ਼ਨ ਕਰਨ ਤਹਨੂੰ ਇੰਨੇ ਪੈਸੇ ਦੇਵਾਗੇ ਉਹਨੇ ਥੋੜੇ ਨਾ ਉਹਨੇ ਸਿਰਫ ਪੈਸੇ ਵੇਖਣੇ ਨਾ ਉਹਨੇ ਕਿਸੇ ਦਾ ਸਰੀਰ ਥੋੜਾ ਨਾ ਵੇਖਣਾ ਵੀ ਉਹਨੂੰ ਕੀ ਨੁਕਸਾਨ ਹੋ ਰਿਹਾ ਕੀ ਨਹੀਂ ਹੋ ਰਿਹਾ।
ਫ਼ਾਇਦਾ ਵੇਖਦਾ ਹੈ, ਉਹਨ ਕਹਿਣਾ ਮੇਰਾ ਫਾਇਦਾ ਹੋ ਰਿਹਾ ਬਾਕੀ ਜੋ ਮਰਜ਼ੀ ਕਰੇ ਦੁਨੀਆਂ।
ਇਹ ਤਾਂ ਗੱਲ ਹ।
ਪਰ ਇਹ ਚੀਜ਼ ਗ਼ਲਤ ਹੈਗੀ ਹੈ ਨਾ।
ਬੜੀ ਗਲਤ ਹ ਚੀਜ਼।
ਤੁਸੀ ਕੀ ਬੱਚੇਆਂ ਨੂੰ ਰਾਏ ਦੇ ਰੇਓ, ਕਿ ਐ ਪ੍ਰੋਟੀਨ ਲੋ ਤੇ ਲੋ।
ਹਾਂਜੀ।
ਕਿੰਨਾ ਨੁਕਸਾਨ ਕਰ
ਵੈ ਚੀ ਲੈ। ਮੈਂ ਤੇ ਕੈ ਰੇਆਂ ਕਦੇ ਵੀ ਨਾ ਲਓ। ਕੋਈ ਲੋਕੀ ਕੈਂਦੇ ਨੇ ਬਈ ਹੂੰ। ਲੋਕੀ ਕੈਂਦੇ ਨੇ ਅਠਾਰਾਂ ਪਲੱਸ ਦੇ ਹੋ ਤਾਂ ਲਓ ਐ ਕਰੋ। ਲੈਣਾ ਈ ਨੀ ਚਾਹੀਦਾ। ਸਭ ਤੋਂ ਗੰਦੀ
ਨੁਕਸਾਨ ਹੈਗਾ ਵਈ ਜਿੱਦਾਂ ਭਾਵੇਂ ਛੋਟੀ ਉਮਰ ਜਿੱਦ ਭਾਵੇਂ ਵੱਡੇ, ਨੁਕਸਾਨ ਤੇ ਨੁਕਸਾਨ ਈ ਆ ਜੀ। ਕਿਉਂ?
ਸਭ ਵਧੀਆ ਐ ਮੈਡੀਕਲ ਤੋਂ ਇਲੈਕਟ੍ਰੋ ਦਾ ਪਾਉਚ ਲੋ। ਔਨੂ। ਪਾਣੀ ਚ ਪਾਓ ਤੇ ਹਲਕਾ ਜਾ ਕਾਲਾ ਨਮਕ ਪਾਓ ਤੇ ਨਿੰਬੂ ਪਾਓ ਤੇ ਔ ਪਿਓ। ਓ ਸਭ ਤੋਂ ਵਧੀਆ ਹੈਗਾ ਜਿਮ ਵਾਸਤੇ।
ਵੀਡੀਓ। ਐ ਤਾਂ ਜੀ ਹਰ ਬੰਦੇ ਪਤਾ ਕੀ ਐ ਜੀ ਐ ਹਰ ਬੰਦਾ ਜਾਣ ਕੇ ਪ੍ਰਮੋਸ਼ਨ ਕਰਦਾ ਐ ਕਿ ਅਪਣਾ ਸਾਡਾ ਬਿਜਨਸ ਚੱਲੇ। ਬਾਸ।
ਐ ਤਾਂ ਗੱਲ ਸਹੀ ਏ। ਓਨਾਂ ਨੂੰ ਵੀ ਡੱਬੇ ਆਂਦੇ ਨੇ ਕੰਪਨੀ ਵੱਲੋਂ ਔਨਾ ਨੂੰ ਹੁਂ। ਕੰਪਨੀ ਵੱਲੋਂ ਓਨਾਂ ਨੂੰ ਪੈਸੇ ਵੀ ਆਂਦੇ ਨੇ। ਓਨਾਂ ਦੇ ਬਣਾਏ ਹੋਏ ਡੱਬੇ ਵੀ ਆਂਦੇ ਨੇ। ਸਾਰਾ ਕੁਛ ਆਂਦਾ ਓਨਾਂ ਨੂੰ। ਔਨਾਂ ਨੇ ਦੂਜੇ ਸ਼ਰੀਰ ਦਾ ਥੋੜਨਾ ਵੇਖਨਾ।
ਨਾ ਨਾ ਓਨਾਂ ਨੇ ਜੀ ਅਪਣਾ ਫੈ ਅਪਣਾ ਘਰ ਵੇਖਣਾ ਓਨਾਂ ਨੇ ਕਿ ਹਾਡਾ ਘਰ ਵਧੀਆ ਐ। ਦੂਸਰਾ ਜੋ ਮਰਜ਼ੀ ਕਰੇ। ਭਾਵੇਂ ਮਰ ਰੇਆ ਐ, ਭਾਵੇਂ ਜੀ ਰੇਆ ਐ।
ਹੂੰ। ਹੁਣ ਏਕ ਸੋਲਾਂ ਸਾਲ ਦਾ ਮੁੰਡਾ ਹੈਗਾ ਐ। ਇੰਸਟਾਗ੍ਰਾਮ ਤੇ ਵਾਏਰਲ ਹੋਏਆਆ ਐ। ਹੈਵੀ ਫਿਟਨੈਸ। ਔ ਸੋਲਾਂ ਸਾਲ ਇਚ ਇੰਨੀ ਵਧੀਆ ਬੋਡੀ ਬਣਾ ਕੇ ਬੈਠਾ ਹੋਇਆ ਐ। ਕੈਂਦਾ ਦੋ ਸਾਲ ਹੋਗੇ ਨੇ ਮੈਨੂੰ, ਸਭ ਡੱਬੇ ਹੇਗੈ ਨੇ।
ਹੋਰ ਸਭ ਡੱਬੇ ਨੇ ਜੀ ਇੰਨੀ ਜਲਦੀ ਬਣ ਨੀ ਸਕਦੀ ਇੰਨੀ ਵਧੀਆ।
ਏਨੀ ਜਲਦੀ ਨੀ ਬਣ ਸਕਦੀ। ਕੈਂਦਾ ਬਈ ਮੈਂ ਓ ਬਾਰ ਬਾਰ ਕੈਂਦਾ ਐ। ਕੈਂਦਾ, ਬਈ ਮੈਂ ਡੱਬੇ ਨਈ ਲਿੱਤੇ ਦੋ ਸਾਲ ਦਾ ਓ ਏ। ਕੋਈ ਚੌਦਾਂ ਸਾਲ ਦੀ ਉਮਰ ਇਚ ਕੋਈ ਕਿਸੇ ਨੂੰ ਕੋਈ ਕੋਈ ਵੀ ਮਾ ਪਿਓ ਹੋਣ। ਔਨੂੰ ਜਿਮ ਥੋੜਾ ਨਾ ਭੇਜ ਦੇਣਗੇ ਸੋਲਾਂ ਸਾਲ ਦੀ ਉਮਰ ਇਚ, ਚੌਦਾਂ ਦੀ।
ਚਲੋ ਠੀਕ ਏ ਭਾਜੀ ਫੇਰ ਚੰਗਾ। ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗੇਆ।